ਹੈਲੋ।
ਸਤਿ ਸ੍ਰੀ ਅਕਾਲ ਭੈਂਜੀ।
ਸਤਿ ਸ੍ਰੀ ਕਾਲ ਭੈਣ ਹੋਰ ਵਧੀਆ। ਤੁਸੀ ਸੁਣਾਓ ਠੀਕ ਓ? ਕੁਛ ਨੀ। ਅੱਛਾ। ਹਯੇ ਰੋਟੀ ਖਾਣ ਲੱਗੇ ਸੀ।
ਅੱਛਾ। ਅਸੀ ਹੁਣੇ ਈ ਖਾਧੀ ਏ ਰੋਟੀ। ਕੀ ਬਣਾਏਆ ਭੈਂਜੀ?
ਅਸੀ ਅੱਜ ਦਾਲ ਬਨਾਈ, ਮੂੰਗੀ ਸਾਬਤ।
ਤੁਸੀ ਕਿਵੇਂ ਬਣਾਂਦੇ ਓ ਦਾਲ?
ਅਸੀ ਪੈਲੇ ਭਿਓ ਦੇਨੇ ਅਸੀ ਪੇਲੇ ਦਾਲ ਨੂੰ ਨਾ ਚੁਗ ਕੇ।
ਕਿੰਨੇ ਟੈਮ?
ਅੱਧਾ ਘੰਟਾ ਪੇਓ ਦੇਨੇ ਆ ਦਾਲ ਨੂੰ ਨਾ ਫੇਰ। ਧਰ ਦੇਨੇ ਆਂ। ਨਮਕ ਪਾਨੇ, ਹਲਦੀ ਪਾਨੇ ਆਂ।
ਅੱਛਾ ਅੱਛਾ।
ਤੇ ਫੇਰ ਐ ਲਸਨ ਪਾਨੇ ਆਂ। ਧਰ ਕੇ ਸਾਰਾ। ਸਮਾਨ ਪਾ ਕੇ ਧਰ ਦੇਨੇ ਅਸੀ। ਹੂੰ ਚਾਰ ਸੀਟੀਆਂ ਲਵਾ ਕੇ ਤੇ ਸਿਮ ਤੇ ਧਰ ਦੇਨੇ ਅਸੀ।
ਅੱਛਾ ਅੱਛਾ।
ਫੇਰ ਬਨ ਜਾਂਦੀ ਏ ਫੇਰ ਪੇਆਜਾਂ ਦਾ ਪੇਆਜ ਟਮਾਟਰਾਂ ਦਾ ਤੜਕਾ ਲਾ ਦੇਨੇ ਆਂ।
ਅੱਛਾ। ਬਨ ਐਂਡ ਚ ਲਾਂਦੇ ਓ ਪੇਆਜ ਟਮਾਟਰ ਤੜਕਾ।
ਹਾਂਜੀ। ਜੀਰਾ ਨੀ ਮਰਜੀ ਅਪਨੀ ਪਾਨਾ ਪਾ ਲੋੋ।
ਠੀਕ ਏ ਠੀਕ ਏ। ਅੱਛਾ, ਤੁਸੀ ਐਂਝ ਬਨਾਂਦੇ ਓ। ਅਸੀ ਜੀਰੇ ਦਾ ਤੜਕਾ ਲਾਨੇ ਜੀਰਾ, ਪੇਆਜ, ਟਮਾਟਰ।
ਵਿਚ ਹਿਂਗ ਪਾਈ ਦੀ ਥੋੜੀ। ਹਾਂ, ਅਸੀ ਵੀ ਅਜ ਮੂੰਗੀ ਸਾਬਤ
ਅ ਅਸੀ ਦੁਪੈਰੇ ਓ ਬਣਾਈ ਸੀ। ਹਾਂ। ਦੁਪੈਰ ਅਸੀ ਓ ਬਨਾਈ ਸੀ। ਰਾਜਮਾ ਬਣਾਏ ਸੀ। ਪੈਰੇ ਰਾਜਮਾ ਚੋਲ ਬਨਾਏ ਸੀ। ਹਾਂਜੀ ਹਾਂ, ਕਲ ਨਾ ਚਾਵਲ ਨੀ ਖਾਣੇ।
ਹਾਂ ਹਾਂ। ਆ ਅਸੀ ਵੀ ਅੱਜ ਈ ਬਣਾ ਲੇ ਸੀ ਹੋਰ। ਤੁਹਾਡੇ ਪਰੋਨੇ ਪਰੂਨੇ ਨੀ ਆਏ ਭੈਂਜੀ?
ਪਰੋਣੇ ਆਏ ਸੀ ਚਲੇ ਗਏ। ਪਰੋਣੇ। ਹੂੰ। ਪਰੋਣੇ ਆਏ ਸੀ। ਹਾਂਜੀ। ਆ ਸਾਡੇ ਆਏਆ ਗਯਾ ਲੱਗੇਆ ਦਾ ਸੀ। ਬਸ, ਕੱਲ ਪਰਸੋਂ ਈ ਨਿਪਟੇ ਹੈਗੇ ਆਂ। ਬਸ ਹਾਂ। ਸਾਡੇ ਵ ਹੋਣ ਬਸ ਛੁ ਛੱਟੀਆਂ ਰੈ ਗੀਆਂ ਸਕੂਲ ਖੁੱਲਣ ਵਾਲੇ ਆ।
ਓ ਤੇ ਹੈ ਈ ਏ, ਹਾਂ ਦੋ-ਚਾਰ ਦੇਨ ਰੈ ਗੇ ਨੇ ਬਸ ਬਾ ਚੇਆ ਸਕੂਲਾਂ ਨੂੰ, ਓ ਤੇ ਹੈ ਈ
ਹਾਂ
ਮੋਜਾਂ ਕਰ ਲੀਆਂ ਬਥੇਰੀਆਂ ਜੀਨੀਆਂ ਕਰਨੀਆਂ ਸੀ, ਬੱਚੇਆਂ ਨੇ
ਹਾਂ ਐ ਤੇ
ਸਾਡੇ ਵੀ ਅੱਜ ਗੇ ਨੇ ਪਰੋਨੇ ਤੜਕੇ ਗਏ ਨੇ, ਤੜਕੇ ਉ ਠੈ ਸੋਂ ਹੁਣ ਸੋਦੇ ਜਲਦੀ ਸੋ ਜੀਏ ਦੋ ਦੇਨ ਹੋ ਗੇ ਤੜਕੇ ਉੱਠ ਦੇ ਪਏ ਆਂ ਕੱਲ ਵੀ ਓਨਾਂ ਨੂੰ ਕਮਾਨ ਲੈ ਗਏ ਆ, ਗੁਰਦੁਆਰੇ
ਅੱਛਾ
ਓਵੀ ਅਸੀਂ ਪੰਜ-ਚਾਰ ਵਜੇ ਉੱਠੇ ਆਂ ਅੱਜ ਫੇਰ ਚਾਰ ਵਜੇ ਉੱਠੇ ਆ ਨੀਂਦਰ ਪੂਰੀ ਨੀ ਹੋਈ ਸਾਡੀ ਤਾਂ ਹੁਣ ਮੈਂ ਕੇਆ ਬੱਚਿਆਂ ਨੂੰ ਕੈਂਨੇ ਆ ਜਲਦੀ ਸੋ, ਆਛ
ਸ਼ਾਮੀ ਗੁਰਦੁਆਰੇ ਗਏ ਆਂ ਮੱਥਾ ਟੇ ਆ ਗਏ ਆਂ ਤੇ ਸ਼ਾਮੀ ਸਬਜ਼ੀ ਲੈ ਕੇ ਆਏ ਆਂ ਹਾਂ ਬੱਚੇ ਵੀ ਨਾਲ ਗਏ ਸੀ।
ਆਛਾ-ਆਛਾ ਠੀਕ।
ਲੈ ਕੇ ਆਏ ਆਂ।
ਹਾਂ ਓ ਤੇ ਹੈ ਈ ਐ, ਐ ਵੀ ਜ਼ਰੂਰੀ ਨੇ ਘਰ ਦਾ ਸਮਾਨ ਵੀ ਜ਼ਰੂਰੀ ਐ।
ਜ਼ਰੂਰੀ
ਅਸੀਂ ਵੀ ਮੋਲ ਚ ਗਏ ਸਾਂ ਓਥੋਂ ਲੈ ਆਏ ਸਾਂ ਸਮਾਨ। ਹਾਂ ਨਮਕੀਨ ਬੇਸਕੁਟ ਕੋਲਡ੍ਰੀ ਵਗੈਰਾ, ਹਾਂ ਅਸੀਂ ਵੀ ਮੋਲ ਚੋਂ ਲੈ ਆਏ ਸਾਂ। ਮੌਲ ਚ ਥੋੜੀ ਔਫਰ ਚ ਸਸਤਾ ਪੈ ਜਾਂਦਾ ਨਾ।
ਹੂੰ, ਓ ਤੇ ਹੈਗਾ ਹੋਰ ਬੱਚੇ ਧਾਡੇ ਠੀਕ ਏ?
ਹਾਂਜੀ-ਹਾਂਜੀ ਘੁੰਮਦੇ ਪਏ ਨੇ ਓ ਵੀ ਬਸ ਹੁਣ ਕੈਂਦੇ ਨੇ ਕੀਦਰੇ ਜਾਣਾ ਏ। ਵੇਖੋ ਕਦੋਂ ਸਲਾਅ ਬਣਦੀ ਏ ਸਾਡੀ ਵੀ ਹਫ਼ਤਾ ਏ ਕ ਹੈ ਵੇਖੋ ਜਾਏਆ ਜਾਏਗਾ ਠੀਕ ਐ ਏਕ ਤੇ ਗਰਮੀ ਬੜੀ ਹੁੰਦੀ ਐ
ਅੱਛਾ।
ਨਾ ਐਨੀ ਧੁੱਪ ਪੈਣ ਲੱਗ ਗਈ ਏ ਦੁਪੈਰੇ ਐਸ ਲੇ ਥੋੜਾ ਠੰਡਾ ਹੁੰਦਾ ਏ, ਆਜੀ। ਐਸ ਲੇ ਥੋੜਾ ਠੰਡਾ ਹੁੰਦਾ ਵੇ, ਬੰਦਾ ਕੀਥੇ ਜਾਏ ਬੱਚੇਆਂ ਨੂੰ ਲੈ ਕੇ। ਓ ਤੇ ਹੈ ਈ ਗਰਮੀ ਚ ਨੀ ਜਾਏਆ ਜਾਦਾ, ਹਾਂਜੀ। ਹਾਂਜੀ ਹਾਂ ਸਭ ਵਦੀਐ ਹਾਂਜੀ ਸਭ ਵਦੀਐ ਜੀ ਸਾਡੇ ਘਰ, ਸਭ ਵਦੀਐ ਸਭ ਵਦੀਐ ਸਾਡੇ ਘਰ, ਹੋਰ ਤੁਸ ਸਣਾਓ ਕੀਦਰੇ ਗਏ ਨੀ ਘੁਮਨ ਫੀਰਨ ਸ਼ੋਪੀਂਗ ਨੀ ਕਰਨ ਗਏ?
ਨਾ ਹਜ਼ੇ ਤੇ ਨੀ ਗਏ ਜਾਵਾਂਗੇ ਘੁਮਨ ਅੱਛਾ
ਕਰ ਲੈਣੇ ਆ ਬੱਚੇਆਂ ਦੇ ਕੱਪੜੇ-ਕੁੱਪੜੇ ਲੈ ਆਈਏ ਮੋਲ ਚੋਂ ਈ ਲੈ ਕੇ ਆਈ ਸਾਂ।
ਅੱਛਾ ਛਾ ਹੋਰ ਕੁੱਛ, ਅਸੀਂ ਵੀ ਜਾਵਾਂਗੇ ਫਤ ਫ਼ਤੇਗੜ੍ਹ ਸਾਬ ਜਾਵਾਂਗੇ ਕੁਮ ਕੇ ਆਵਾਂਗੇ ਓਥੇ।
ਆਛਾ-ਆਛਾ ਚਲੋ ਵਧੀਆ ਭੈਣ ਜੀ ਹੋ ਆਓ ਸਗੋ।
ਜਾਵਾਂਗੇ ਅਪਾ ਸਾਰੇ ਹਾਂ ਪੈਲੇ ਪੋਂਟੇ ਸੈਬ ਗਏ ਸੀ।
ਆਛਾ-ਆਛਾ-ਅੱਛਾ ਠੀਕ ਏ ਠੀ ਠੀਕ ਐ ਚਲੋ ਵਧੀਆ ਪੈਨ ਜੀ ਏਸੇ ਬਾਣੇ ਕੌਮ ਆਂਦਾ ਬੰਦਾ। ਓੰੰਜ ਕਿੱਥੇ ਜਾਯਾ ਯੰਦਾ ਏ। ਨਾ-ਨਾ ਓੰਜ ਨੀ ਜਾਯਾ ਜਾਂਦਾ ਹੈਗਾ, ਓ ਤੇ ਹੈ ਈ ਏ। ਅਸੀ ਆਪ ਅੱਜ ਸੋਚਦੇ ਪੇ ਆ ਚਲੋ ਨੇੜੇ-ਤੇੜੇ ਕੌਮ ਆਇਏ ਮਾੜਾ ਕ ਛੁੱਟੀਆਂ ਹੈਗੀਆਂ ਨੇ ਏਕ-ਦੋ।
ਔਰ ਕੀ
ਪਰ ਸੋਚਦੇ ਆ ਜ਼ਿਲੇ ਗਰਮੀ ਵੇਖਣੇ ਆ ਬਾਰ ਤੋ ਪ ਫੇਰ ਦਿਲ ਨੀ ਕਰਦਾ ਨਿਕਲਣ ਤੇ ਬੋਤ ਜਾਦਾ ਤੋਪ ਪੈਂਦੀ ਪੀ ਏ। ਫੇਰ ਸੋਚਣੇ ਆ ਸ਼ਡੋ ਪਰੇ। ਅਪਣੀ ਕੋਈ ਗੱਡੀ-ਗੁੱਡੀ ਹੋਏ ਫੇਰ ਤੇ ਬੰਦਾ ਚਲਾ ਜਾਵੇ। ਅਸੀ ਬਸਾਂ ਚ ਜਾਣਾ। ਟ੍ਰੇਨਾਂ ਚ ਜਾਣਾ।
ਟ੍ਰੇਨਾਂ ਚ ਬੋਤ ਪੀੜ ਹੈਗੀ ਏ।
ਤ੍ਰੇਨਾਂ ਚ ਚ ਰਸ਼ ਏਨਾ ਏ ਬੱਸਾਂ ਚ ਵੀ ਓਨਾ ਈ ਰਸ਼ ਏ। ਓ ਫੇਰ ਦਿਲ ਨੀ ਕਰਦਾ ਬੋਤ ਰਸ਼ ਏ ਹੁਣ ਅਸੀ ਕੇਆ ਦੀਵਾਲੀ ਕੋਲ ਦੇਖਾਂਗੇ। ਦੀਵਾਲੀ ਕੋਲ ਥੋੜਾ ਮੌਸਮ ਵੀ ਸਈ ਹੁੰਦੈ। ਨਾਲੇ ਪੀੜ੍ਹਾ ਵੀ ਘੱਟ ਜਾਦੀਂਆ ਨੇ। ਹਾਂ ਅਸੀ ਵੀ ਹਾਂ ਅਸੀ ਵੀ ਕੈ ਰੇਆ ਨਾ ਦੀਵਾਲੀ ਤੇ ਈ ਦੇਖਾਂਗੇ। ਓੰਜ ਕਿੱਥੇ ਜਾਯਾ ਜਾਂ ਯਾ ਤੇ ਪਰੌਣੇ ਆ ਜਨ ਫੇਰ ਪਰੋਣੇ ਘੱਰ ਤੁਆਨੂੰ ਪਤਾ ਟੈਂਡ ਕਰਨੇ ਪੈਂਦੇ ਨੇ।
ਓ ਤੇ ਐ ਈ ਏ ਪੈਲੇ ਪਰੌਣੇਆ ਵਲ ਵੇਖਣਾ ਪੈਂਦੈ। ਓ ਤੇ ਐ ਈ ਏ।
ਆ ਜਣ ਫੇਰ ਚਲੋ ਐਨਾ ਨੇ ਵੀ ਕਿਧਰੇ ਜਾਣਾ ਈ ਹੁੰਦਾ। ਜੋਏ ਤੇ ਕਰਨਾ ਈ ਏ ਨਾ। ਹਾਂ ਫੇ ਓ ਅਪਣੇ ਪੈਣ-ਪਰਾਵਾਂ ਕਾਰ ਆਨਾ ਵੀ ਹੁੰਦਾ। ਬੰਦਿਆਂ ਨੂੰ। ਹਾਂ ਔਰ ਤੇ ਗਏ ਨੀ ਤੁਸੀ ਬਜ਼ਾਰ-ਬਜੂਰ ਨੀ ਕੱਪੜੇ ਸੂਟ-ਸਾਟ ਲੈਣ ਗਏ ਹਜੇ ਅਪਣਾ?
ਵਾਂਗੇ ਬਜਾਰ ਕੱਲ ਜਾਵਾਂਗੇ। ਸ਼ੋਪਿੰਗ ਕਰਨ ਲਿਆਵਾਂਗੇ ਕੱਪੜੇ ਬੱਚਿਆਂ ਦੇ ਵੀ ਲੈਣੇ ਸੂਟ ਤੇ ਲਿਆਵਾਂਗੇ ਬੱਚਿਆਂ ਦੇ ਲਿਆਵਾਂਗ।
ਅੱਛਾ-ਅੱਛਾ, ਠੀਕ ਏ-ਠੀਕ ਏ। ਓ ਤੇ ਐ ਈ ਏ ਚਾਈਦੇ ਵੀ ਏ ਬੱਚਿਆਂ ਨੂੰ ਕੱਪੜੇ ਹਾਂ ਓ ਤੇ ਹੈ ਈ ਏ। ਪਾਰ ਨਿਕਲਗੇ ਤੇ ਹਰ ਏਕ
ਚੀਜ਼ ਚਾਈਦੀ ਬੱਚਿਆਂ ਨੂੰ ਕੀ ਨੀ ਚਾਈਦਾ ਸਭ ਕੁੱਛ ਚਾਇਦੈ। ਤੇ ਫੇਰ ਆਈ ਜਾਈ ਡਿਪੀ ਨਾ ਗੁਜ਼ਾਰਾ ਨੀ ਹੈਗਾ। ਹਾਂ ਬਾਰ ਨੀ ਹੁੰਦੇ ਗੁਜ਼ਾਰੇ ਨਾ।
ਹਾਂ ਓ ਤੇ ਹੈ ਈ ਏ ਕੱਰ ਤੇ ਸਰ ਜਾਂਦਾ ਬਾਰ ਨੀ ਹੁੰਦਾ ਗੁਜ਼ਾਰਾ
ਅੱਜ-ਕਲ ਹੋਰ ਹੋਰ ਤੁਆਡੀ ਮੰਮੀ ਠੀਕ ਏ ਮੰਮੀ ਤਾਡੇ ਠੀਕ ਏ ਡੈਡੀ ਠੀਕ ਏ ਤੁਆਡੇ?
ਹਾਂਜੀ-ਹਾਂਜੀ ਸਭ ਵਧੀਆ ਜੀ ਹੋਰ ਤੁਸੀਂ ਸੁਣਾਓ
ਹੋਰ ਵਧੀਆ।
ਅੱਛਾ ਨਈ ਤੁਸੀਂ ਸਲਾਈ-ਸਲੂਈ ਵੀ ਕਰ ਲੈਂਦੇ ਓ ਕੇ ਨਈ
ਨਈ ਮੈਂ ਨੀ ਕਰਦੀ ਮੈਂ ਓ ਕਮੀਜ਼ਾਂ-ਕੁਮੀਜਾਂ ਕਰ ਲੈਂਨੀ ਆ ਤਰਪਾਇਆਂ। ਸੁੱਟਾਂ ਦੀ ਹੈਨਾ, ਹਾਂ
ਅੱਛਾ ਅੱਛਾ
ਹੂੰ
ਹਾਂ ਸਾਨੂੰ ਆਪ ਨੀ ਆਉਂਦਾ ਕੰਮ ਕੋਈ ਬਸ ਇਹ ਵੀ ਮਾੜਾ ਮੋਟਾ ਟਾਂਕਾ ਟੂੰਕਾ ਲਾ ਲਈਦਾ ਆਹੋ ਬਸ ਘਰ ਬੈਠ ਹਾਊਸ ਵਾਈਫ ਈ ਓ ਹਾਂ ਬੱਸ ਹਾਂਜੀ ਅੱਜ ਕੱਲ
ਹੋਰ
ਮਾੜਾ ਮੋਟਾ ਕਰਲੋ ਬੱਚੇ ਪੜ ਜਾਣ ਹਾਂ ਬੱਚਿਆਂ ਪਿੱਛੇ ਬਸ ਮਾੜਾ ਮੋਟਾ ਬੱਚੇ ਪੜ ਜਾਣ ਤੇ ਚਲੋ ਸਭ ਹੋ ਜਾਂਦਾ ਐ ਹਾਂ ਚੱਲ ਹੋਰ ਉਹ ਤੇ ਹੈ ਈ ਐ ਇੱਕ ਤਾਂ ਬਰਸਾਤਾਂ ਨੀ ਹੁੰਦੀਆਂ ਪਈਆਂ ਭੈਣਜੀ ਹੁੰਦੀਆਂ ਵ ਤੁਹਾਡੇ ਸ਼ਹਿਰ
ਨਾ ਸਾਡੇ ਵੀ ਨੀ ਹੁੰਦੇ ਇਥੇ ਮੀਂਹ ਪੈਂਦੇ ਨੀ ਪੇ ਹੂੰ ਬਰਸਾਤ
ਨ ਇੱਥੇ ਮੀਂਹ ਪੈਂਦਾ ਪਿਆ ਇੰਨੀ ਗਰਮੀ ਹੋਈ ਜਾਂਦੀ ਦਿਨੋ ਦਿਨ ਬਹੁਤ ਗਰਮੀ ਹੁੰਦੀ ਪਈ ਏ ਬਹੁਤ ਜਿਆਦਾ ਦਿਲ ਨੀ ਕਰਦਾ ਬਾਹਰ ਮੂੰਹ ਦੇਣ ਤੇ ਨਾ ਨਾ ਬੜਾ ਔਖਾ ਹੋਇਆ ਦਾ ਏ ਤੇ ਆਈ ਬੱਚੇ ਉਹ ਮਿੰਟ ਬਾਅਦ ਪਾਣੀ ਮਿੰਟ ਬਾਅਦ ਭਾਂਡੇ ਪਾਣੀ ਪਾਣੀ ਕਰੀ ਜਾਂਦੇ ਨੇ ਉਹੀ ਨਾ ਫੇਰ ਐ ਨੀ ਨਾ ਕਰਦੇ ਚਲੋ ਇਕ ਗਲਾਸ ਜੂਠਾ ਕੀਤਾ ਫੇਰ ਹੋਰ ਜੂਠੇ ਕਰੀ ਜਾਣਗੇ ਕਰੀ ਜਾਣਗੇ ਉਹੀ ਨਾ ਤੇ ਬੰਦਾ ਸ਼ਾਮਤ ਆ ਜਾਂਦੀ ਗਰਮੀ ਵਿੱਚ ਉਹੀ ਨਾ ਇੱਕ ਰੋਟੀ ਰੋਟੀ ਤੇ ਚਲੋ ਬੰਦੇ ਨੇ ਬਣਾਉਣੀ ਬਣਾਉਣੀ ਐ ਭਾਂਡੇ ਓਨੇ ਢੇਰ ਇਕੱਠੇ ਹੋ ਜਾਂਦੇ ਨਾਲ ਈ
ਬੱਚੇ ਪਾਣੀ ਪਾਣੀ ਪੀ ਜਾਣਗੇ
ਮਿੰਟ ਬਾਅਦ ਪਾਣੀ ਮਿੰਟ ਬਾਅਦ ਕੁਛ ਇੱਕ ਤਾਂ ਠੰਡਾ ਬੜਾ ਪੀਂਦੇ ਨੇ ਸਾਡੇ ਤੇ ਨਿੰਬੂ ਪਾਣੀ ਕੋਲਡ ਡਰਿੰਕ ਹਾਂ ਬੜਾ ਬਸ ਬਸ ਇਹਦੇ ਚ ਹੀ ਲੱਗੇ ਰਹਿੰਦੇ ਸਾਰਾ ਦਿਨ
ਅਸੀਂ ਆਪ ਈ ਲੱਗੇ ਆਇਆ ਗਿਆ ਰਹਿੰਦਾ ਸਾਡੇ ਆਪ ਬੜਾ ਆਇਆ ਗਿਆ ਲੱਗਿਆ ਰਹਿੰਦਾ
ਰਹਿੰਦਾ ਆਏ ਵੀ ਇਹ ਨਾਲ ਫਿਰ ਤੁਹਾਨੂੰ ਪਤਾ ਪਾਣੀ ਚਾਹ ਹਰ ਇੱਕ ਚੀਜ਼ ਚਾਹੀਦੀ ਐ ਹਾਂ ਸਾਡੇ ਆਪ ਠੰਡਾ ਦੇ ਕਦੇ ਤੱਤਾ ਦੇ ਕਦੀ ਕੁਛ ਦੇ ਕਦੀ ਕੁਛ ਇੱਕ ਤੇ ਰੋਟੀ ਨੀ ਖਾਂਦੇ ਹਾਂ ਇਹ ਤੇ ਭੈਣ ਜ ਸਾਡੇ ਰੋਟੀ ਵੀ ਖਾਂਦੇ ਬੱਚੇ
ਖਾਂਦੇ ਹੈਗੇ ਮਕਰੋਨੀ ਬਣਾ ਲੈ ਚੋਮਮੀਨ ਬਣਾ ਲੈ ਕਦੇ ਉਹ ਬਣਾ ਲੈਣਗੇ ਪਰ ਕਦੀ ਉਹ ਲੈ ਆਉਣਗੇ ਬਸ
ਹ ਸਾਡੇ ਵੀ ਇੰਝ ਹੀ ਕਰਦੇ ਨੇ ਕਦੀ ਕੁਛ ਲਿਆ ਦੋ ਕਦੀ ਕੁਛ ਲਿਆ ਦੋ
ਬਸ ਇਹ ਤੇ ਰੋਟੀ ਖਾਂਦੇ ਈ ਨੀ ਹੈਗੇ ਜਾਂ ਚਾਵਲ ਦੇ ਦੋ ਚਾਵਲ ਬਣਾ ਦੋ ਬਸ
ਹਾਂ ਬੱਸ ਉਹੀ ਨਾ ਸਾਡਿਆਂ ਹੁਣ ਮੈਗੀਆਂ ਖਾਦੀਆਂ ਨੇ ਭੈਣਜੀ ਓਈ ਨਾ ਕੱਲ ਮੈਂਕਰੋਨੀ ਬਣਾ ਤੀ ਪ੍ਰੋਹਣੇ ਵੀ ਆਏ ਹੋਏ ਸੀ ਮੈਂ ਕਿਹਾ ਚਲੋ ਉਹ ਕਹਿੰਦੇ ਅਸੀਂ ਰੋਟੀ ਨੀ ਖਾਣੀ
ਹਾਂ ਏ ਹਾਂਜੀ
ਮੈਂ ਚਲੋ ਇਕੱਠੀ ਬਣਾ ਲੈਂਦੇ ਹਾਂ ਬਣਾਓ ਤੇ ਖਾਓ ਫੇਰ ਉਹ ਬਣਾਈ ਫੇਰ ਉਹ ਖਾਧੀ ਨਾਲ ਕੁਲਫੀ ਮੰਗਵਾਈ ਕੁਲਫੀ ਖਵਾਈ ਮੈਂ ਕਿਹਾ ਚਲੋ ਕੁਲਫੀ ਦਾ ਸੀਜਨ ਏ ਨਾ
ਸੀਜਨ ਆ ਕੁਲਫੀ ਦੇ ਖਾ ਆਹ ਹੁਣ ਜਾਵਾਂਗੇ ਕੁਲਫ਼ੀ ਖਾ ਕੇ ਆਵਾਂਗੇ ਬਾਜ਼ਾਰ ਜਾਵਾਂ ਗੇ ਕੁਲਫੀ ਖਾਵਾਨ, ਆਹ ਓਕੇ ਉਹ ਨਾ ਨਾਲ ਨੀ ਲੈਂ ਜਾਇਆ ਜਾਂਦਾ ਬਾਜ਼ਾਰ,
ਹਾਂ ਉਝ ਬੰਦਾ ਸੋਚੇ ਨਾ ਕੁਲਫੀ ਖਾਂ ਆਈਏ, ਕੁਛ ਘਰ ਲੈਏ ਘਰ ਤੇ ਵੈਸੇ ਵੀ,
ਘਰ ਨੀ ਸਵਾਦ ਆਂਦਾ ਉੱਥੇ ਈ ਆਉਂਦਾ ਸ- ਕੁਲਫੀ ਦਾ ਬੱਚੇ ਬੜਾ ਤਾਂਗ ਕਰਦੇ ਆ, ਬੜਾ ਬੋਜ ਜਾ-
ਬਸ ਘਰ ਵੀ ਲੈ ਆਓ ਤੇ ਫੇਰ ਬੱਚੇ, ਹਾਂਜੀ ਸਕੂਲ ਖੂਲ ਜਾਣੇ ਹੋਰ।
ਬੱਚੇ ਹੋਰ ਖੂਲ ਜਾਣਗੇ, ਜਾਣਗੇ। ਸੋਲ ਹਾਂ ਨਾਲ ਮਰਦਾ ਈ ਨੀ, ਕੰਮ ਹੀ ਨੀ ਹੋਂਦਾ ਦਸ- ਦਸ ਵਜੇ ਉਠਦੇ ਹੈਗੇ ਬੱਚੇ
ਬਸ- ਬਸ, ਬਸ ਆਪਣਾ ਕੰਮ- ਲੇਟ ਹੋ ਜਾਂਦਾ, ਹਾਂਜੀ ਹਾਂ ਚਲੋ ਭੈਣ ਜੀ ਮੈਂ- ਤੁਹਾਨੂੰ ਫੇਰ ਕੱਲ ਕਰਨੀ ਆ ਕੋਲ ਜਾਂ ਥੋੜੀ ਦੇਰ ਨੂੰ ਕਰਨੀ ਆ, ਕੋਈ ਆ ਗਿਆ ਵੇ ਮੇਰੇ।
ਠੀਕ ਹੈ- ਠੀਕ ਹੈ ਠੀਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ।